ਹੈਲੋ, ਹੈਲੋ, ਹਾਂਜੀ।
ਹੋਰ, ਠੀਕ-ਠਾਕ।
ਕੀ ਕਰ ਰਹੇ ਸੀ।
ਮੈਂ ਬਸ ਤਿਆਰੀ ਸੀ। ਸੋਣ ਦੀ
ਹਮ। ਮੇਰੇ ਫੋਨ ਚ ਬੈਟਰੀ ਵੀ ਲੋ ਸੀ ਦਸ ਪਰਸੈਂਟ ਐਵੇ ਅਜੇ
ਠੀਕ ਹੈ। ਖਾ ਲਾਏ।
ਹਾਂ ਜੀ।
ਹਨਦ
ਬੈਠਾ ਏ ਪੇਟ ਚ ਨਾ ਦਰਦ -ਦਰਦ ਜੀਏ।
ਕਿਨੂੰ
ਮੈਨੂੰ
ਕਿਉਂ
ਸਮਝ ਨੀਂ ਆਂਦੀ। ਨਾ ਲਾ ਚ ਦਰਦ
ਯਾਰ ਹੁਨ ਇਹ ਗੱਲ
ਉਹੀ ਤੇ ਕਹਿ ਰਹੀ ਹੈ। ਪੇ
ਨੋਰਮਲ ਗੱਲ ਕਰਨ, ਨੋਰਮਲ ਗੱਲ, ਨੋਰਮਲ ਗੱਲ ਕ
ਹਾਂ। ਕੋਈ ਬਿਮਾਰ ਉ ਤੇੇ ਗੱਲ ਵੀ ਨਾ ਕਰੇ।
ਨੋਰਮਲ ਗੱਲ
ਹਮ
ਤੇ ਕੋਠੇ ਆਇ ਆਪਣਾ ਪਰਲੇ ਕਮਰੇ ਚ
ਅੱਛੇ ਹੀ ਹਾਂ ਗਰਮੀ ਬੜੀ ਵਾਰ ਮੱਛਰ ਵੀ ਹੈ
ਅੱਛਾ
ਹਮ
ਹ ਹੁਣ ਤੇ ਤੰਗ ਕਰ ਰਿਹਾ ਇਹਨਾਂ ਦਾ
ਬਸ ਏਦਾਂ ਹੀ ਹੈ ਮੁੜੀ ਹੈ ਕਦੀ ਕਰ ਲੈਂਦਾ ਹੈ ਕਦੀ ਨਹੀਂ ਚ ਤੇ ਐਲਈ ਡੀ ਬਹਿ ਜੇਗਾ ਕਦੀ ਫੋਨ ਨਾਲ ਹੀ ਕੋਨੈਕਟ ੱਟ ਕਰਦਾ ਫੇਿਰ ਕਿਉਂਕਿ ਕਾਰਟੂਨ ਆਉਂਦੇ ਨ ਫੇਿਰ ਉਹ ਬੋਲਦੇ ਨੇ ਬਈ ਐਲਈ ਡੀ ਲਗਵਾਈ ਉਹ ਦੇਖ ਲੈ
ਇਹੀ ਤਾਂ ਕਮੀਆਂ ਨੇ ਨਾ ਜਿਹੜੀ ਬੰਦ ਬੰਦਾ ਓਹੀ ਵੇਖ ਲਏ ਇੱਕੋ ਚੀਜ਼ ਟੈਮ ਚੀਜ਼ ਵੇਖਣੀ ਸਾਰੀਆਂ ਵੇਖਣੀਆਂ ਨੇ ਬੱਚਿਆਂ ਦੀ ਕਮੀਆਂ ਆਉਂਦੀਆਂ ਨੇ ਬੱਚੇ ਨੀ ਸਮਝਦੇ ਟਿਕਟ ਕਰਤਾ ਸੀ ਆਪ ਹੀ ਬੱਚਿਆਂ ਨੂੰ ਜਿੰਨਾ ਤਰੀਕੇ ਨਾਲ ਰੱਖੋਗੇ ਨਾ ਓਨਾ ਬੱਚਾ ਸਮਝਦਾ ਗੱਲ ਨੂੰ ਛੂਟ ਦੇ ਦੋ ਭੁੱਲੀ ਤੇ ਚੱਲ ਜਾਂਦਾ ਸਿਰੇ ਫਿਰ
ਗਰਮੀ ਉੱਥੇ ਵੀ ਹੋਈ ਪਈ ਹੈ
ਹੈਂ
ਗਰਮੀ
ਗਰਮੀ ਹੈਗੀ ਏ ਕਿਉਂ ਨ ਨਹੀਂ ਹੈਗੀ ਦੁਪਹਿਰੇ ਸਵੇਰੇ ਵੀ ਲੇਟਣਾ ਤਾਂ ਵੀ ਕੂਲਰ ਚਲਾਉਦਾ ਵਾ ਘੰਟਾ ਕੁ ਲੇਟਣਾ ਸਵੇਰੇ ਅੱਜ
ਨੀਚੇ ਤਾਂ ਨਹੀਂ ਨੀਚੇ ਨਾ ਨਾ ਮਹਿਸੂਸ ਨਹੀਂ ਹੁੰਦਾ ਪਰ ਫੇਿਰ ਵੀ ਕੂਲਰ ਚਲਾਈ ਦਾ ਹੀ
ਮੈਂ ਤੇ ਕਹਿ ਰਿਹਾ ਵੀ ਸਵੇਰੇ ਵੀ ਮੈਂ ਸੋਦਾ ਤੇ ਅੱਧਾ ਘੰਟਾ ਘੰਟਾ ਸੋਨਾ ਸਵੇਰੇ ਆ ਕੇ ਪਾਣੀ ਪੂਣੀ ਭਰਨ ਤੋਂ ਬਾਅਦ ਬਾਹਰ ਕੂਲਰ ਪਾਣੀ ਭਰਿਆ ਹੋਲੀ ਝਾੜੂ ਝੁੜ੍ਹੁ ਮਾਰ ਲਿਆ ਅੱਗੇ ਪਿੱਛੇ ਸੈਟ ਕਰਕੇ ਥੋੜਾ ਜਹਾ ਅੱਠ ਕੁ ਵਜੇ ਲੇਟ ਨਾ ਨੌ ਵਜੇ ਤੱਕ ਬਸ ਇੱਕ ਘੰਟਾ ਅੱਖ ਲੱਗੀ ਠੀਕ ਹੈ ਨਹੀਂ ਲੱਗੀ ਤਾਂ ਵੀ ਠੀਕ ਹੈ ਫਿਰ ਜਾਣਾ ਹੁੰਦਾ ਤਾਂ ਚਲੋ ਤਿਆਰ ਹੋ
ਕੋਲ ਤੁਸੀਂ ਕੀਤੀ ਨਾ
ਹਾਂਜੀ
ਹਮ
ਅ ਜਾਣਾ ਹੁੰਦਾ ਹੈ ਮ ਕਿਹਾ ਚੱਲ ਭਾਈ ਤਿਆਰ ਹੋ ਨਾਸ਼ਤਾ ਕਰਕੇ ਫਟਾਵਟ ਫਟਾਫਟ ਪਾਕ ਬਣ ਲਈ ਜਹਨੂੰ ਮਿਲਣਾ ਸੀ ਉਹ ਗਿਆਰਹਾ ਮਾਰਚ ਕਹਿੰਦਾ ਮੈਂ ਗਿਆਰਾਂ ਵਜੇ ਫੋਨ ਕਰਾਂਗਾ ਫੋਨ ਹੀ ਨੀ ਆਇਆ ਆਪਣਾ ਕੰਮ ਜਿਹੜਾ ਕਰਨਾ ਕਰਦਾ ਰਿਹਾ ਫਿਰ ਦੋ ਸਵਾ ਦੋ ਵਜੇ ਘਰ ਐਂਟਰ ਹੋਏਆ ਕੱਪੜੇ ਪਾਰ ਕੇ ਰੱਖੇ ਨਾਲ ਹੀ ਫੋਨ ਆ ਗਿਆ ਹਾਂਜੀ ਭਈਆ ਮੈਂ ਨਾ ਕਹੀ ਬੈਠਾ ਾ ਟਾਈਮ ਲੱਗਿਆ ਵਹਾ ਅਬ ਮਿਲ ਲਤੇ ਹੈ ਵਾਂ ਯਮੁਨਾਗਰ ਆ ਜਾਓ ਦੇਖੋ ਮੈ ਕਿਹਾ ਦੇਖੋ ਸਰ ਨਹੀਂ ਫਿਰਰ ਫੋਨ ਮੈਂ ਕਿਹਾ ਦੇਖੋ ਆਪ ਨੇ ਕਮ ਬਤਾਨਣਾ ਮੁਝੇ ਫੋਨ ਪੇ ਬਤਾ ਦੋ ਕਹਿੰਦੇ ਠੀਕ ਚਲੋ ਐਸਾ ਕਰ ਲੇਤੇ ਹੈ ਜੋ ਅਪਕਾ ਸਿਸਟਮ ਹੈ ਨਾ ਸਾਰਾ ਬਤਾਓ ਮੇਨ ਦੱਸਿਆ ਸਾਰਾ ਓਹਨੇ ਚਲੋ ਮੈਂ ਕਰਤਾ ਹੂ ਇਸ ਪੇ ਥੋੜਾ ਕੰਮ ਬਤਾਤਾ ਹੂ ਅਪਕੋ ਕਹਿੰਦੇ ਠੀਕ ਭ ਕੋਈ ਨੀ ਬਾਇਯਅ ਜੈੇ ਵੀ ਹੈ ਕਰੋ ਮੁਝੇ ਬਤਾਓ ਸ਼ੁਰੂਆ ਤੇ ਮਤਲਬ ਠੀਕ ਹੈ ਕੋਈ ਗੱਲ ਨੀ ਬਸ ਉਹ ਫਿਰ ਸਾਰਾ ਸਮਜਾਇਆ ਉਹਨੇ ਮੈਂ ਨੋਟ ਕੀਤਾ ਕਾਪੀ ਤੇ ਢਾਈ ਵੱਜ ਗਏ ਉਸ ਬਾਅਦ ਫਿਰ ਮੈਂ ਬਣਾ ਲੰਚ ਤਿਆਰ ਕਰਕੇ ਬਸ ਦਸ ਮਿੰਟ ਬੈਠਾ ਰੋਟੀ ਖਾ ਕੇ ਫੇਰ ਦੀ ਲੱਸੀ ਪੀਤੀ ਹੈ ਉਹ ਲੱਸੀ ਪੀਂਦੀ ਦੇਰ ਹੋਈਏ ਪੂਰੀ ਕਿਨ ਚੜ੍ਹ ਗਈ ਮੈਂ ਫਿਰ ਆਇਆ ਕੂਲਰ ਚਲਾ ਕੇ ਉੜੀ ਗਿਆ ਡੇੜ ਘੰਟਾ ਆਰਾਮ ਆ ਗਿਆ ਫਿਰ ਬੜਾ ਘੰਟਾ ਸਵੇਰੇ ਲੱਗ ਜਾ ਜਾਂ ਘੰਟਾ ਨੀ ਲੱਗੀ ਸਵੇਰੇ ਮੰਨ ਲੱਗ ਬਾਈ ਤਾਂ ਜਾਣਾ ਪੈ ਗਿਆ ਤੇ ਸ਼ਾਮੀ ਡੇਢ ਘੰਟਾ ਵੀ ਲੱਗ ਜੇ ਨਾ ਬੜਾ ਫਰਕ ਪੈ ਜਾਂਦਾ ਇਨਾ ਬੜਾ ਹੁੰਦਾ ਉਹਦੀ ਦੀ ਆਦਤ ਪੈ ਗਈ ਸਰੀਰ ਨਾ ਹੁਣ ਉੱਥਣ ਦੀ ਆਦਤ ਪੈ ਗਈ ਜਲਦੀ ਹੋਰ ਜਲਦੀ ਮਾਲਕ ਮੇਹਰ ਕਰੇ ਥੋੜਾ ਜਿਹਾ ਪੰਦਰਾਂ ਵੀਹ ਮਿੰਟ ਪਹਿਲੇ ਹੋਰ ਸ਼ੁਰੂ ਕਰੀ ਉਣਾ ਹੋਰ ਲਾ ਮਾਲਕ ਦੀ ਮਿਹਰਾਂ ਨੇ ਬਸ ਆਪੇ ਸਭ ਸਿਸਟਮ ਠੀਕ ਹੋ ਜਾਂਦੇ ਨੇ ਸਭ ਤੋਂ ਜ਼ਰੂਰੀ ਕੰਮ ਦੱਸਿਆ ਉੱਠਣਾ ਅੰਮ੍ਰਿਤ ਵੇਲੇ ਸਾਰੇ ਕੰਮਾਂ ਤੋਂ ਅੱਗੇ ਸਾਨੂੰ ਜਿੱਥੇ ਥੋੜਾ ਲਾਭ ਮਿਲਦਾ ਨਾ ਦੁਨੀਆਂ ਵੀ ਆਹ ਕਹਿੰਦੇ ਹਾਂ ਕਰ ਲੋ ਕਰ ਲੋ ਹੁਣੇ ਕਰਲੋ ਕਈ ਬੰਦਾ ਰੱਬੀ ਗੱਲ ਕਰੇ ਨਾ ਵੀ ਇੱਥੇ ਕਰ ਲਓ ਇਹ ਤਾਂ ਲਾਭ ਜ਼ਿਆਦਾ ਹੈਗਾ ਰੱਬੀ ਗੱਲ ਦਾ ਨਹੀਂ ਹੋਏਗਾ ਬਾਕੀ ਚਲੋ ਜਿਵੇਂ ਕੋਈ ਮਾਲਕ ਜਿਹਦੇ ਕੋਲ ਜਿਵੇਂ ਕਰਵਾ ਰਿਹਾ ਠੀਕ ਸਾਰੇ ਹੁਕਮ ਵਿੱਚ ਬੰਨੇ ਹੋਏ ਨੇ ਮਾਲ ਮਾਲਕ ਦੇ ਬਾਪੁੱਖਮ ਚੱਲਦਾ ਕੋਈ ਹੈਂ
ਹਾਂਜੀ ਮੈਂ ਕਿਹਾ
ਪੁੱਛਿਆ ਨੀ ਮੈਂ ਉਹਨੂੰ
ਹੂੰ
ਮੈਂ ਕਿਹਾ ਮੈਂ ਪੁੱਛਿਆ ਨੀ ਉਹਨੂੰ ਹਜੇ ਰਹੇਗੀ ਨਹੀਂ ਰਹੇਗੀ ਹਲੇ ਤੇ ਇੱਥੇ ਹੀ ਹੈ ਆਈ ਕਦੋਂ ਏ
ਕਿਉਂ ਆਈ ਤੇ ਹੂੰ
ਇੱਕ ਤਰੀਕ ਆਈ ਜੀ
ਕਿਉਂ
ਹੈਂ
ਤੁਹਾਡੇ ਵੱਲ
ਮੈਂ ਕਹਿੰਦਾ ਜਗ੍ਹਾ ਦੀ ਕਿਹੜੀ ਤਰੀਕ ਆਈ
ਹਾਂ ਆਈਏ ਸਵੇਰੇ ਜਦੋਂ ਮੈਂ ਆਈ ਸੀ ਇੱਧਰ ਜਿਸ ਦਿਨ ਮੈਂ ਆਈ ਹਾਂ ਉਸ ਦਿਨ ਆਈਏ
ਨਹੀਂ ਉਹ ਤਿੰਨ ਤਰੀਕ ਆਈ
ਹੋ ਜਾਏਗਾ ਹੈਂ
ਫਿਰ ਕੀ ਹੋਇਆ
ਦੋ ਤਰੀਕ ਦੋ ਤਰੀਕ
ਕਹਿਣ ਦਾ ਭਾਵ ਕੀ ਹੈ ਵੀ ਤੁਹਾਡੇ ਆਣ ਪਹਿਲੇ ਚਲੀ ਜਾਏ ਬਸ ਹਨਾ ਕੋਈ ਗੱਲ ਨੀ ਮੈਂ ਮਨਾ ਕਰਦਾਂਗਾ ਨਾ ਆਈ ਬਸ,
ਤੇ ਮੈਂ ਕਿਹੜਾ ਹਜੇ ਆ ਲੱਗੀਆਂ।
ਕਰਦੇ ਔ ਨਾ,
ਮੈਂ ਕਿਹੜਾ ਜੇ ਆ ਲੱਗੀਆਂ ਮੈਂ ਤੇ ਤੁਹਾਨੂੰ ਪੁੱਛਿਆ ਹੀਏ ਬਈ ਉਨੇ ਹਜੇ ਰਹਿਣਾ ਹਫਤਾ ਹੋ ਗਿਆ ਨਾ ਉਹਨੂੰ ਆਈ ਨੂੰ ਤਾਂ ਪੁੱਛਦੀ ਆ ਪਿੱਛ ਇੱਛੇ ਲਵਲੀ ਗੁਰਜਰ ਵੀ ਹੈ ਜਿਵੇਂ ਨਾਂ ਪੰਦਰਾਂ ਦਿਨ ਔਪਰੇਸ਼ਨ ਹੋ ਹੀ ਗਏ ਨੇ ਜ਼ਿਆਦਾ ਹੀ ਹੋ ਗਏ ਨੇ ਸਿੰਪਲ ਤੇ
ਪਿੱਛੇ ਨਾ ਉਹਦੇ ਪਿੱਛੇ ਉਹਦੇ ਬੈਠਾ ਪਰਿਵਾਰ ਨੂੰ ਟੈਸ਼ਨ ਨੀ ਹੈ। ਤਰਾ ਤਰਾ ਭਾਬੀਆਂ ਉਹਦੇ ਘਰ ਹੈਗੀਆਂ ਨੇ, ਖਾਸ ਕਰ ਪ੍ਰੀਤੀ ਬੈਠੀ ਹੈ, ਜਿਹਨੂੰ ਪਤਾ ਵੀ ਸਿਮਨ ਦੀਦੀ ਗਏ ਨੇ ਤੇ ਆਪਣੇ ਆਪ ਪਤਾ ਉੱਥੇ-ਉੱਥੇ ਉਹ ਗੱਲ ਨੀ ਹੈਗੀ ਵੀ ਉਹ ਹੈ ਨੀ ਨਹੀਂ ਤੇ ਰੋਟੀ ਉੱਥੇ ਤੇ ਪਤਾ ਵੀ ਜਾ ਗਿਆ ਜੀ ਨਾਸ਼ਤਾ ਕਰ ਲਓ ਜੀ ਆ ਕੇ ਸਾਰੇ ਬਹਿ ਗਏ ਜੀ ਰਾਤ ਲੰਚ ਕਰ ਲਓ ਜੀ ਆ ਕੇ ਬਹਿ ਜੀ ਡਿਨਰ ਕਰ ਲਓ ਆ ਕੇ ਬਹਿ ਗਏ ਉੱਥੇ ਨੀ ਹੈਗਾ ਵੀ ਉਹਨੇ ਬਣਾਈ ਗੀ ਉਹ ਆਏ ਬਣਾਏਗੀ। ਤੇਰੀ ਉਹ ਬਣਾਏਗੀ ਉਹ ਗੱਲ ਨੀ ਹੈ। ਸਮਝ ਆਈ। ਉੱਥੋਂ ਟੈਨ
ਇਕੱਠੀ ਹੁੰਦੀ ਹੈ ਸਾਰੇ ਆਪਣੇ ਆਪਣੇ ਰੋਟੀ ਰੋਟੀ ਬਣਾਦੀਆਂ ਨੇ ਉਹ ਵੱਖਰੀ ਗੱਲ ਕੋਈ ਗਿਆ ਹੋਏਗਾ ਤੇ ਖਵਾਣੀ ਉਹਨਾਂ ਨੇ
ਚਲੋ ਸੱਤ ਵੱਜੇ,
ਹਾਂ ਹੁਣ ਤੇ ਇਹੀ ਐ ਸਾਲ ਹੋ ਗਏ ਨੇ ਕਹਿੰਦੀ ਹੁਣ ਸਬਜ਼ੀ ਦਾਲ ਬਣਦੀ ਹੈ ਸਾਰੇ ਆਪਣੀ-ਆਪਣੀ ਰੋਟੀ ਬਣਾ ਲੈਂਦੀਆਂ ਨੇ ਆਪਣੀ-ਆਪਣੀ,
ਠੀਕ ਸਾ ਸਾਫ਼ ਸੁਥਰਾ ਬਹੁਤ-ਬਹੁਤ ਮਿਹਰਬਾਨੀ ਸਭ ਠੀਕ ਐ ਜੋ ਹੋ ਰਿਹਾ ਹੁਕਮ ਵਿੱਚ ਹੋ ਰਿਹਾ ਜੋ ਹੋ ਰਿਹਾ ਵਧੀਆ ਹੋ ਰਿਹਾ। ਔਰ,
ਪੁੱਛਿਆ ਮੈਂ ਕਿਹਾ ਜਿਵੇਂ ਲਵਲੀ ਗੁਰਦਸਵੀ ਨੇ ਬੱਚੇ ਨੂੰ ਨਹੀ ਵੀ ਜੀ ਲੱਗਦਾ ਨਾ ਹਫਤਾ ਹੋ ਗਿਆਨੂੰ ਪਤਾ ਕੁਛ ਕਦੋਂ ਜਾਣਾ ਤਾਂ ਪੁੱਛਿਆ
ਕੋਈ ਗੱਲ ਨਹੀਂ ਜਦੋਂ ਜਾਣਾ ਹੈਏਗਾ ਆਪਣੇ ਆਪ ਚਲੀ ਜਾਏਗੀ।
ਹੂੰ,
ਚਲੀ ਜਾਏ ਸੱਤ ਦਿਨ ਹੋਵੇਂ ਹੋਰ ਦੋ ਤਿੰਨ ਦਿਨ ਲਾਲੇਗੀ ਜ਼ਿਆਦਾ ਹੋਏਗਾ ਤਾਂ ਜ਼ਿਆਦਾ ਤਾਂ ਹੈ ਕਿ ਵੀ ਲਵਲੀ ਆਏਗਾ ਠੀਕ ਹੈ ਸ਼ਨੀਵਾਰ ਔ ਆਏਗਾ ਤਾ ਉਹ ਨਾਲ ਲੈਜੇਗਾ। ਬਸ, ਇਸੇ ਤਰਾ ਨੀ ਛੋੜੇਗਾ ਉਹ, ਇਹ ਤੋ ਆ ਅੱਜ ਅੱਜ ਮੰਗਲਵਾਰ ਸੋਮਵਾਰ ਹੋ ਗਿਆ ਔਰ ਚਾਰ ਪੰਜ ਦਿਨ ਹੋਰ ਰਹਿ ਗਏ। ਹਫ਼ਤਾ ਹੋ ਗਿਆ ਆਪਣਾ ਹਫ਼ਤਾ ਹੋਰ ਹੋ ਜਾਏਗਾ ਮਤਲਬ ਜੇ ਤੁਸੀਂ ਗਏ ਹੋ ਮੰਗਲਵਾਰ ਤੇ ਉਹ ਆਈ ਬੁਧਵਾਰ
ਮੰਗਲਵਾਰ ਆਈ ਉਹ ਸਵੇਰੇ
ਚਲੋ ਮੰਗਲਵਾਰ ਹੀ ਆਈਏ ਮੰਗਲ ਤੇ ਅਹ ਅੱਜ ਸੋਮਵਾਰ ਹੋਇਆ ਸੱਤ ਦਿਨ ਅੱਜ ਪਤਾ ਹੋਇਆ ਹੋਰ ਛੇ ਦਿਨ ਆ ਗਏ ਨੇ
ਗਈ ਸੀ ਉਹ ਸਵੇਰੇ ਨਾਸ਼ਤਾ ਮੰਗਵਾਇਆ ਸੀ ਸਾਢੇ ਨੌ ਵਜੇ ਦਸ ਜੇ ਪਹੁੰਚ ਵੀ ਗਏ ਸੀਗਾ ਮੰਗਲਵਾਰ
ਹਾਂ ਰਾਤੀ ਆਈਏ ਨਾ ਮਤਲਬ ਹਾਂ ਉਦਾਂ ਤਾਂ ਕਾਊਂਟ ਹੋਣਾ ਹੈ ਨਾ ਉਦਾਂ ਤਾਂ ਗਿਣਤੀ ਹੋ ਜਾਣੀ ਹੈ ਵੀ ਰਾਤੀ ਉਹ ਮੰਗਲਵਾਰ ਆ ਗਈ
ਹਾਂ ਸਵੇਰੇ ਆ ਗਈ ਸੀ ਮੈਂ ਕਿਹਾ
ਹਾਂਜੀ ਹਾਂਜੀ ਹਾਂਜੀ ਠੀਕ ਹੈ ਸਾਢੇ ਤਿੰਨ ਘਰ ਚੱਲੇ ਨੇ ਛੇ ਵਜੇ ਜਗ੍ਹਾ ਤੇ ਪਹੁੰਚੇ ਨੇ
ਮੈਂ ਤੇ ਜੋਤੀ ਨੇ ਕਿਹਾ ਸਵੇਰੇ ਨਾਸ਼ਤਾ ਹੀ ਕੀਤਾ ਦੀਦੀ ਘਰ ਇਹਨਾਂ ਨੇ ਸਾਰਿਆਂ ਨੇ ਲੂਸਾਂ ਨੇ
ਸਾਬਸ ਸ਼ਾਬਸ ਸ਼ ਆਾਬਸ
ਹੁਣ ਪਤਾ ਨੀ ਲਵਲੀਅਰਾਂ ਦਾ ਅਗਲੇ ਦਿਨ ਦਾ ਕਿਹਾ ਨੇ ਕਿ ਉਸ ਦਿਨ ਦਾ ਕਿਹਾ ਹੈ
ਚਲੋ ਕਰਦਾ ਮੈਂ ਠੀਕ
ਜਠੀ